ਸਤਿ ਸ਼੍ਰੀ ਅਕਾਲ
ਸਾਸ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ?
ਹੈਲੋ
ਠੀ ਦੱਸੋ
ਬਸ ਬਸ ਜੀ ਵਧੀਆ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਤੁਹਾਡੀ ਆਵਾਜ਼ ਨੀ ਆਉਂਦੀ ਪਈ ਜੀ
ਮੈਨੂੰ ਤੁਹਾਡੀ ਆਵਾਜ਼ ਨਹੀ ਆ ਰਹੀ ਬਿਲਕੁਲ ਵੀ
ਮੈਨੂੰ ਵੀ ਨੀ ਆ ਰਹੀ ਸੀ ਹੁਣ ਆਈ
ਅੱਛਾ, ਅੱਛਾ, ਅੱਛਾ ਹਾਂਜੀ ਮੈਂ ਕਹਿ ਰਹੀ ਸੀ ਅ ਸਾਡਾ ਟੋਪਿਕ ਉਹਦੇ ਤੇ ਅੱਜ ਦੇ ਰੀਤੀ ਰਿਵਾਜ਼ ਤੇ ਤੇ ਹਾਂਜੀ, ਹਾਂਜੀ ਤੇ ਪੁਰਾਣੇ ਰੀਤੀ ਰਿਵਾਜ਼ਾਂ ਤੇ ਤੇ ਤੁਸੀਂ ਅੱਜ ਦੇ ਦੱਸੋਗੇ ਕਿ ਪੁਰਾਣੇ ਵਾਲੇ 'ਤੇ ਦੱਸੋਗੇ?
ਜਿੱਦਾਂ ਮਰਜ਼ੀ ਤੁਸੀਂ ਦੱਸੋ ਜੀ ਅੱਜ ਦੇ ਅਹ ਤੁਸੀਂ ਪੁਰਾਣੇ ਦੱਸ ਦੋ
ਅੱਛਾ ਅੱਛਾ ਜਿੱਦਾਂ ਪਹਿਲੇ ਸਮੇਂ ਦੇ ਲੋਕ ਆਪਣੇ ਰੀਤੀ ਰਿਵਾਜ਼ਾਂ ਨੂੰ ਜਿਵੇਂ ਬੜਾ ਮਹੱਤਵ ਦਿੰਦੇ ਹੁੰਦੇ ਹਨ
ਹਾਂਜੀ ਹਾਂਜੀ ਹਾਂਜੀ
ਹਾਂਜੀ
ਤੇ ਅੱਜ ਕੱਲ ਦੇਖੋ ਤੁਸੀਂ ਅੱਜ ਕੱਲ ਕੋਈ ਨੀ ਇੰਨਾ ਪਰਵਾਹ ਕਰਦਾ ਜਿਹੜੇ ਹੁਣ ਦੀ ਜਨਰੇਸ਼ਨ ਆ ਰਹੀ ਨਵੇਂ ਬੱਚੇ ਉਹ ਬਿਲਕੁਲ ਕੋਈ ਪਰਵਾਹ ਨਹੀਂ ਕਰਦੇ ਰੀਤੀ ਰਿਵਾਜਾਂ ਦੀ ਜੋ ਆ ਰਿਹਾ ਦਿਨ ਤਿਉਹਾਰ ਕੁਛ ਨੀ ਮੰਨਦੇ ਜੀ ਹੁਣ ਤਾਂ
ਹਾਂ ਚਾਹੇ ਦਿਨ ਤਿਹਾਰ ਲੈ ਲੋ
ਕਈ ਹਾਂਜੀ ਫੈਮਿਲੀਆਂ ਏਦਾਂ ਦੀ ਹੈਗੀਆਂ ਜਿਨਾਂ ਚ ਅੱਜ ਵੀ ਮੰਨਦੇ ਆ ਪਰ ਕਈ ਲੋਕ ਇੱਦਾਂ ਦੇ ਆ ਜਿਹੜੇ ਨਹੀਂ ਬਿਲਕੁਲ ਨਹੀਂ ਕੁਛ ਵੀ ਕਰਦੇ ਨੇ ਉਹ ਕੋਈ ਉਹਨਾਂ ਲਈ ਦਿਨ ਤਿਉਹਾਰ ਨਹੀ ਹੈ ਕੋਈ ਉਹਨਾਂ ਲਈ ਦਿਨ ਨੀ ਹੈ ਹਨਾ
ਬਸ ਅੱਜ ਕੱਲ ਤੇ ਪਾਰਟੀਆਂ ਸ਼ਾਰਟੀਆਂ ਦੇ ਵਿੱਚ ਕਰਕੇ ਤੇ ਕੰਮ ਨੂੰ ਕੰਮ ਨੂੰ ਖ਼ਤਮ ਕਰਕੇ ਹੀ ਮੁਕਾਉਂਦੇ ਨੇ ਬਸ ਅੱਜ ਕੱਲ ਤਾਂ ਇਹੀ ਚੱਲਦਾ ਸਮਿਆਂ ਨੂੰ ਬਚਾਉਂਦੇ ਨੇ
ਬਸ ਬਸ ਬਸ ਆਪਣੇ ਆ ਇੰਜੋਏ ਕਰ ਲਿਆ ਸੀ ਬਸ ਇਹੀ ਉਹਨਾਂ ਨੂੰ ਉ ਚ ਉਹ ਨੂੰ ਵਧੀਆ ਲੱਗਦਾ ਤੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੂੰ ਆਪਣੇ ਰੀਤੀ ਰਿਵਾਜ਼ ਜਿਹੜੇ
ਹਾਂ ਉਹਦੇ ਵਿੱਚ ਤੁਸੀਂ ਦੇਖੋ ਨਾ ਕਿ ਕਿੰਨੇ ਦਿਨ ਵਿਹਾਰ ਕਿਨ ਕਿੰਨੇ ਕਿੰਨੇ ਦਿਨ ਹਾਂ ਹਾਂਜੀ ਹਾਂਜੀ ਕਿੰਨੇ ਕਿੰਨੇ ਦਿਨ ਪਹਿਲੇ ਲੋਕੀ ਆ ਜਾਂਦੇ ਸੀ ਇਕੱਠੇ ਹੁੰਦੇ ਸੀ ਸਾਰਾ ਚ ਕਿੰਨਾ ਹਾਂ ਕਿੰਨਾ ਪੈਰਿਆ ਹਾਂਜੀ ਹਾਂਜੀ ਹਾਂਜੀ ਹਰ ਇੱਕ ਤਿਉਹਾਰ ਨੂੰ ਕਿੱਦਾਂ ਸਿੱਦਾਂ ਗਲੀਆਂ ਵਾਲੇ ਨੂੰ ਸ਼ਗਨ ਦੇਣਾ ਸਾਰਾ ਕਰਨਾ ਸਭ ਉਹਨਾਂ ਦੇ ਵਿੱਚ ਰਹਿੰਦਾ ਹੁੰਦਾ ਸੀ
ਕਿੰਨੇ ਪਹਿਲੇ ਵਿਆਹਵਾਂ ਦੇ ਕਿੰਨੇ ਫੰਕਸ਼ਨ ਹੁੰਦੇ ਸੀ ਹੁਣ ਤਾਂ ਜੀ ਇੱਕ ਫੰਕਸ਼ਨ ਚ ਕਰ ਦੇ ਹੁਣ ਮੇਰਾ ਵਿਆਹ ਦੋ ਸਾਲ ਹੀ ਹੋਇਆ ਹਾਲੇ ਤੇ ਤੁਸੀਂ ਦੇਖੋ ਇੱਕੋ ਹੀ ਦੋ ਹੀ ਫੰਕਸ਼ਨ ਸੀਗੇ ਬਸ
ਹਾਂ ਬਸ ਉਹੀ ਅੱਜ ਕੱਲ ਤਾਂ ਰਿੰਗ ਸਾਰਾ ਮਨਾ ਲੈ ਲਏ ਤਾਂ ਸਿੱਧਾ ਵਿਆਹ ਕੀਤਾ
ਬਸ ਬਸ ਰੋਕਾ ਕੀਤਾ ਤੇ ਉਸਤ ਤੋਂ ਬਾਅਦ ਵਿਆਹ ਕਰਤਾਆ ਯਾ ਲੇਡੀ ਸੰਗੀਤ ਕਰ ਲੈਂਦੇ ਜ਼ਿਆਦਾ ਤੋਂ ਜ਼ਿਆਦਾ ਅੱਜ ਕੱਲ੍ਹ ਲੇਡੀ ਸੰਗੀਤ ਤੇ ਰੋਕ ਇਕੱਠਾ ਹੀ ਹੋਣ ਲੱਗ ਗਿਆ ਅੰਗੇਜਮੈਂਟ ਵੀ ਵਿੱਚ ਹੀ ਕਰ ਲੈਂਦੇ ਸਾਰਾ ਕੁਝ ਹਾਂਜੀ
ਹਾਂਜੀ ਹਾਂਜੀ ਅੱਜ ਕੱਲ ਤੇ ਕਹਿੰਦੇ ਨੇ ਕਈ ਤੇ ਐਵੇਂ ਕਰਦੇ ਨੇ ਚੱਲ ਬਈ ਕੁੜੀ ਵੇਖਣਾ ਹੀ ਹੈ ਚੁੰਨੀ ਚੜਾਈਏ ਤੇ ਚਲੋ ਚਲੋ ਭਾ ਮਕਾਨ ਵਾਲੇ ਕੰਮ ਕਰ ਛੱਡਦੇ ਹੈਗੇ ਆ ਵੀ ਮੈਂ ਹਾਂ ਹਾਂਜੀ ਹਾਂਜੀ ਪਰ ਉਹੀ ਨਾ ਜਿੱਦਾਂ ਜਿੱਦਾਂ ਇਹਨਾਂ ਦਾ ਉਹ ਰੀਤੀ ਰਿਵਾਜ ਬਦਲੇ ਨੇ ਨਾਲ ਹੀ ਇਹਨਾਂ ਦੇ ਕੱ ਕੱਪੜਿਆਂ ਦਾ ਪਹਿਲੇ ਕਿੰਨੇ
ਬਹੁਤ ਬਹੁਤ ਕੱਪੜੇ ਵੀ ਲੋਕ ਦੇ ਵਿਆਹ ਸ਼ੁਰੂ ਹੁੰਦੇ ਸੀ ਤੇ ਕੱਪ ਕੱੜੇ ਹਫ਼ਤੇ ਹਫ਼ਤੇ ਦੇ ਪਹਿਲੇ ਹੀ ਤਿਆਰ ਹੁੰਦੇ ਸੀ
ਉਹ ਤੇ ਹੈ ਹੀ ਹੈਗੇ ਨੇ ਹੁਣ ਤੇ ਜਿਵੇਂ ਪੱਛਮੀ ਕੱਪੜੇ ਹੁੰਦੇ ਆ ਇਹਨਾਂ ਦੇ ਪੰਜਾਬ ਵੀ ਹੈਗੇ ਨੇ ਉਹਨਾਂ ਨੂੰ ਵੀ ਆਮ ਹੀ ਇਹਨਾਂ ਵਾਸਤੇ ਹੋ ਗਏ ਹੈਗੇ ਨੇ ਫੈਸ਼ਨ ਨਾਲ ਤੇ ਲੋਕ ਭਣੇ ਦੇ ਸੋਚ ਹੀ ਬਦਲ ਗਈ ਹੈ ਜਿਵੇਂ
ਬਹੁਤ ਹਾਂਜੀ ਹਾਂਜੀ ਹਾਂਜੀ ਕੋਈ ਡਰੈਸਪ ਪਾ ਰਿਹਾ ਤੇ ਕੋਈ ਕੁਛ ਪਾ ਰ ਆ ਪਹਿਲੇ ਤਾਂ ਜੀ ਵਧੀਆ ਉਹਦੇ ਹਿਸਾਬ ਨਾਲ ਕੱਪੜੇ ਹੁੰਦੇ ਸੀ ਫੰਕਸ਼ਨ ਦੇ
ਹਾਂ ਬਿਲਕੁਲ ਬਿਲਕੁਲ ਪਹਿਲੇ ਤਾਂ ਜਿਵੇਂ ਸਾਰਿਆਂ ਦੀ ਸਲਾਹ ਲੈ ਕੇ ਇਹਨੂੰ ਚੱਲਣਾ ਹੁੰਦਾ ਤੇ ਫਿਰ ਅੱਜ ਪਾ ਪਾਣੀ ਕਰਨੇ ਨੇ ਅੱਜ ਇਹ ਤਿਆਰ ਕਰਨਾ ਜਾਂ ਕੁੱਛ ਏਦਾਂ ਵਿਆਹਨ ਫੰਕਸ਼ਨ ਕਰਨਾ ਪਰ ਅੱਜ ਕੱਲ੍ਹ ਤਾਂ ਕੁਛ ਨੀ ਖਾਣ ਪੀਣ ਦਾ ਵੀ ਧੰਦਾ ਇਹਨਾਂ ਨੇ ਐਵੇਂ ਹੀ ਬਣਾ ਦਿੱਤਾ ਉਹਨਾਂ ਨੂੰ ਜ਼ਿਆਦਾ ਦੇ ਦਿੱਤਾ ਮੈਨ ਤ
ਸਹੀ ਗੱਲ ਹੈ ਵਿਆਹਾਂ ਚ ਤੁਸੀਂ ਦੇਖੋ ਪਹਿਲੇ ਤਾਂ ਛੱਤੀ ਸੌ ਸਟੋਲ
ਹਾਂ ਬਸ ਉਹੀ ਨਾ ਤੇ ਹੁਣ ਇਹਨਾਂ ਦਾ ਸਾਡੇ ਸਿਹਤ ਤੇ ਵੀ ਤੇ ਵੀ ਕਿੰਨਾ ਬੁਰਾ ਅਸਰ
ਤੇ ਜਦੋਂ ਤੱਕ ਲੋਕੀ ਉਹ ਰੋਟੀ ਖਾਣ ਦੇ ਟਾਈਮ ਤੇ ਆਉਂਦੇ ਉਦੋਂ ਤੱਕ ਲੋਕਾਂ ਦੇ ਪਹਿਲੇ ਹੀ ਭਰੇ ਹੁੰਦੇ ਖਾ ਖਾ ਕੇ ਡੇ ਸਟੋਰ ਲਾ ਲੈਂਦੇ ਹਾਂ ਬਸ ਹੁਣ ਅੱਜ ਕੱਲ੍ਹ ਇਹੀ ਚੱਲ ਰਿਹਾ ਜੀ ਹੋਰ
ਹਾਂ ਹਾਂ ਪਰ ਸਾਨੂੰ ਅੱਜ ਕੱਲ ਨਾ ਵੈਸੇ ਇਹ ਪੁਰਾਣੀਆਂ ਰਸਮਾਂ ਨੂੰ ਕਲੀਆਂ ਨੂੰ ਨਾ ਸੰਭਾਲ ਕੇ ਰੱਖਣਾ ਚਾਹੀਦਾ ਹੈਗਾ ਹਾਂ ਤਾਂ ਕਿ ਜਿਹੜੇ ਸਾਡੀ ਜਿਹੜੀ ਪਹਿਚਾਨ ਹੈਗੀ ਹੈ ਨਾ ਉਹ ਇਹਨਾਂ ਨਾਲ ਹੀ ਬੰਨੀ ਹੋਈ ਹੈ ਜੇ ਅਸੀਂ ਵੀ ਆਨ ਦੀ ਪੀੜੀਆਂ ਦੇ ਅਕੋਰਡਿੰਗ ਚੱਲਾਂਗੇ ਨਾ ਤਾਂ ਸਾਡਾ ਵੀ ਏਦਾਂ ਹੀ ਬੁਰਾ ਹਾਲ ਹੋ ਜਾਣਾ ਹੈਗਾ
ਹਾਂ ਨਹੀਂ ਨਹੀਂ ਸਹੀ ਗੱਲ ਹੈ ਜਿਨਾਂ ਦੇ ਪੁਰਾਣੇ ਆਪਣੇ ਆਪਣੇ ਘਰਾਂ ਦੀਆਂ ਅਲੱਗ ਅਲੱਗ ਰਸਮਾਂ ਹੁੰਦੀਆਂ
ਹਾਂ ਪਰ ਉਹਹੀ ਨਾ ਪੁਰਾ ਣੀ ਪਰੰਪਰਾ ਅਤੇ ਨਵੀਂ ਸੋਚ ਦੇ ਵਿੱਚ ਤੇ ਇਹਨਾਂ ਨੂੰ ਨ ਨਾਲ ਸੰਤੁਲਨ ਹੋਣਾ
ਹਮ ਬਿਲਕੁਲ ਹਾਂਜੀ ਹੁਣ ਤਾਂ ਪੁਰਾਣੀ ਤਾਂ ਕਿੱਥੇ ਹੀ ਰਹਿ ਗਈ ਛੱਡ ਹੀ ਦਿੱਤੀ ਬਿਲਕੁਲ ਹੀ ਲੋਕਾਂ ਨੇ ਹੁਣ ਤਾਂ ਨਵੀਆਂ ਹੀ ਆਪਣੀਆਂ ਹੀ ਚਲਾ ਰਹੇ ਸਾਰੇ
ਬਸ ਹੈ ਹੀ ਨਾ ਸਾਨੂੰ ਆਪਣੀ ਸੰਸਕ੍ਰਿਤੀ ਦੇ ਬਾਰੇ ਹਮੇਸ਼ਾ ਸਤਿਕਾਰ ਬੱਚਾ ਨੂੰ ਦੱਸਣਾ ਚਾਹੀਦਾ ਕਿੱਦਾਂ ਕਰਨਾ ਕੇ ਆਉਣ ਵਾਲਾ ਸਮ ਕਿੰਨਾ ਅੱਗੇ ਵੱਧੇ ਨੇ ਅੱਗੇ ਵੱਧਾ ਵ ਵੱਧਦਾ ਜਿਵੇਂ ਚੱਲਦਾ ਰਿਹਾ ਹੈ ਹੈਗਾ ਵ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦੇ ਪੁਰਾਣੇ ਦੇ ਹੈਗੇ ਨੇ ਪਰ ਸਾਨੂੰ ਤੇ ਅੱਛਾ ਲੱਗਦਾ ਜਿੱਦਾਂ ਅਸੀਂ ਆਪਣੇ ਵੱਡੇ ਬਜ਼ੁਰਗਾਂ ਕੋਲ ਬਹਿ ਕੇ ਸੁਣਦੇ ਸੁਣਦੇ ਹੁੰਦੇ ਹੁੰਦੇ ਸੀ ਕੀ ਹੈਗਾ ਸੀ ਕਿਵੇਂ ਸੀ ਕੀ ਨਹੀਂ ਸੀ ਪਰ ਅੱਜ ਕੱਲ੍ਹ ਦੇ ਬੱਚੇ ਬਸ ਮੋਬਾਇਲਾਂ ਤੇ ਰਹਿ ਗਏ ਨੇ ਉਹਨਾਂ ਬਸ ਉਹੀ ਕਰਨ ਉਹਨਾਂ ਨੂੰ ਤੇ ਕੀ ਪਤਾ ਕੀ ਆਗਾ ਕਿਸੇ ਨੂੰ ਨਮਸ ਕਰਨੀ ਹੈ ਜਾਂ ਕੁਛ ਕਰਨੀ ਹੈਗੀ ਬਸ ਬਸ ਤੇ ਇਹਹੀ ਅੱਜ ਕੱਲ ਬਰਡੇ ਵੀ ਲੈਲੋ ਤਾਂ ਵੀ ਤਾਂ ਵੀ ਉਹ ਇਨਾ ਵੀ ਕਰਦੇ ਹੈਗੇ ਨੇ ਚਲੋ ਬਾਈ ਫੈਮਲੀ ਦਾ ਮੈਂਬਰ ਹੋਵੇ ਨਾ ਹੋਵੇ
ਹਾਂ ਬਸ ਸਹੇਲ ਹਾਂ ਸਹੇਲੀਆਂ ਦੋਸਤ
ਹਾਂ ਬਸ ਇਹੀ ਰਹਿੰਦਾ ਹੈਗਾ ਵ ਇਹਨਾਂ ਦੇ ਵਿੱਚ ਬਸ ਇਹੀ ਸਕੂਲਾਂ ਦੇ ਵਿੱਚ ਵੀ ਲ ਦੇਖ ਲਓ ਤੁਸੀਂ ਅੱਜ ਕੱਲ੍ਹ ਇੱਕ ਇਹ ਸੋਚ ਲਈ ਰਹਿ ਗਏ ਨੇ ਇਹਨਾਂ ਦੇ ਸਾਰਿਆਂ ਦੇ ਕਰਨ ਵਾਲੇ ਕਿ ਬਈ ਏਦਾਂ ਕਰਨਾ ਰੀਤੀ ਰਿਵਾਜ ਨੂੰ ਮਨਾਉਣ ਦਾ ਸਕੂਲਾਂ ਵਿੱਚ ਕਰਵਾ ਦੇਣਗੇ ਸੈਲੀਬ੍ਰੇਟ ਕਰ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ
ਕਰਾ ਦਿੰਦੇ ਹੁਣ ਦੇਖਿਓ ਤੀਜਾ ਆਣੀਆਂ ਨਾ ਹੁਣ ਤੀਜਾ ਦਾ ਤਿਉਹਾਰ ਸਾਰੇ ਪਾਸੇ ਮਨਾਉਣਗੇ ਸਾਰੇ ਸਕੂਲਾਂ ਚ ਬੱਚੇ ਤਿਆਰ ਹੋ ਹੋ ਕੇ ਜਾਂਦੀਆਂ ਕੁੜੀਆਂ ਵੀ ਕੋਲੇਜਾਂ ਚ ਵੀ ਫੰਕਸ਼ਨ ਕਰਦੇ ਆ ਤੀਜਾਂ ਦਾ ਜ਼ਰੂਰ ਕਰਦੇ ਕੋਾਲਜਾਂ ਚ ਵੀ ਹੁਣ ਤਾਂ ਫਿਸ ਵਾਲੇ ਵੀ ਜਿਹੜੇ ਆ ਜੋਬ ਨੌਕ ਨੌਕਰੀਆਂ ਨੁਕਰੀਆਂ ਕਰਦੇ ਪਏ ਇਹਨਾਂ ਦੇ ਵੀ ਕਰਨ ਲੱਗ ਗਏ ਪਾਰਟੀਆਂ ਤੀਜਾ ਦੀਆਂ ਬਾਹਰ
ਪਰ ਉਹੀ ਨਾ ਉਹਨਾਂ ਨੂੰ ਇਹ ਨ ਪਤਾ ਨਾ ਕੀ ਇਹ ਤਿਉਹਾਰ ਮਨਾਇਆ ਕਿ ਜਾਂਦਾ ਹਾਂ ਇਹ ਤਿਉਹਾਰ ਤੇ ਹਾਂ ਬਿਲਕੁਲ ਅੱਗੇ ਨਹੀਂ ਨਹੀਂ ਅੱਗੇ ਤਾਂ ਜਿਵੇਂ ਪਿੰਗਾਂ ਛੂੱਟਣੀਆਂ ਸਾਰੀਆਂ ਇਕੱਠੇ ਹੋ ਕੇ ਹਾਂ ਬਈ ਤਾਂ ਬਥ ਹਾਂਜੀ ਹਾਂਜੀ ਕਿ ਬਈ ਇਹ ਕਰਨਾ ਇਹ ਕਰਨਾ ਹੈ ਸਾਡੇ ਨਾਲ ਵਹੀ ਹੈ ਨਾ ਫਿਰ ਅੱਜ ਕੱਲ੍ਹ ਤਾਂ ਉਹਨਾਂ ਦਾ ਪਹਿਨਾਵਾ ਵੀ ਇਸ ਤਰੀਕੇ ਨਾਲ ਕਰ ਦਿੱਤਾ ਇੱਕੋ ਜਿਵੇਂ ਦੇਰਪਕ ਕਣੀਏ ਇੱਕ ਨੂੰ ਅਸੀਂ ਅਬੋਰਡ ਦੇਣਾ ਹੈਗਾ ਵ ਇਵੇਂ ਕਰਾਂਗੇ ਬਸ ਇਹੀ ਨਵੇਂ ਦੇ ਜਨ ਅ ਇਹਨਾਂ ਦੇ ਰੀਤੀ ਰਿਵਾਜਨਾਂ ਤੇ ਬੁਰਾ ਹਾਲ ਕੀਤਾ ਤਾਂ ਹੋਇਆ ਹੈਗਾ ਹਾਂ ਬਸ ਉਹੀ ਨਾ ਜਿਹੜੇ ਸਾਡੇ ਪੁਰਾਣੇ ਨੇ ਨਾ ਉਹ ਸਾਨਾ ਸਾਰਾ ਚੰਗੇ ਰਹਿੰਦੇ ਹੈਗੇ ਸੀ ਹਮ ਬਸ ਇਹ ਇਹੀ ਚੱਲਦਾ ਹੈਗਾ ਰੀਤੀ ਰਿਵਾਜਾਂ ਦਾ ਕਦੇ ਕੀ ਆ ਗਿਆ ਕਦੇ ਕਿਛ ਕਰ ਲਿੱਤਾ ਹੈਗਾ ਵ ਖਾਣ ਪੀਣ ਪੀਣ ਦਾ ਹੋ ਗਿਆ ਕੱਪੜੇ ਦਾ ਢੰਗ ਰਹਿਣ ਸਹਿਣ ਬਦਲ ਗਿਆ
ਹੋਰ ਸਾਰਾ ਕੁਛ ਹੀ ਬਦਲ ਗਿਆ ਜੀ ਸਾਰਾ ਕੁਛ ਹੀ ਪੁਰਾਣੇ ਜਿਹੜੇ ਸੀ ਉਹ ਸਭ
ਕੱਪੜੇ ਹ ਕੱਪੜੇ ਪਾਏ ਚੰਗੇ ਕੱਪੜੇ ਪਾਏ ਚੰਗੇ ਲੱਗਦੇ ਸੀ ਅੱਜ ਕੱਲ ਤਾਂ ਕੱਪੜੇ ਕੱਪੜੇ ਨੂੰ ਤੇ ਹੈ ਹੀ ਨੀ ਇਹਨਾਂ ਨੂੰ ਇਹ ਹੈਗਾ ਕਿ ਬਈ ਅਸੀਂ ਫਸੀ ਬੰਨ ਕੇ ਰਹੀਏ ਤਾਂ ਚੰਗੇ ਬਈ ਏਦਾਂ ਇੇ ਦੂਸਰੇ ਨੂੰ ਮੋਡਰਨ ਹੋ ਜਾਏ
ਹਾਂ ਹਾਂਜੀ ਹਾਂਜੀ ਹਾਂਜੀ ਬਸ ਇਹੀ ਚੱਲਦਾ ਦਾ ਪਿਆ ਅੱਜ ਕੱਲ੍ਹ ਤਾਂ ਸਾਰੇ ਪਾਸੇ
ਰਿਵਾਜਾਂ ਬਾਰੇ ਕੁਛ
ਹੋਰ ਬਸ ਜੀ ਇਹੀ ਹੈ ਕਿ ਆਪਣੇ ਜਿਹੜੇ ਪੁਰਾਣੇ ਆ ਉਹ ਜ਼ਰੂਰ ਕਰਨੇ ਚਾਹੀਦੇ ਆ ਨਵੇਂ
ਹਾਂ ਬਸ ਆਪ ਆਪਣੇ ਆਪਣੇ ਰੀਤੀ ਰਿਵਾਜਾਂ ਨੂੰ ਨਹੀਂੀ ਛੱਡਣਾ ਚਾਹੀਦਾ ਹੈਗਾ ਚ
ਜੋ ਹਾਂ ਚਾਹੇ ਬਹੁਤਾ ਵਿਆਵਾਂ ਚ ਵੀ ਚਲੋ ਚਲੋ ਠੀਕ ਆ ਆਪਣੇ ਅ ਪੈਸਿਆਂ ਦੇ ਆਪਣੇ ਹਿਸਾਬ ਨਾਲ ਆਪਣਾ ਦੇਖਣਾ ਉਹਦੇ ਨਾਲ ਪਰ ਰੀਤੀ ਰਿਵਾਜ਼ ਨਹੀਂ ਭੁੱਲਣੇ ਚਾਹੀਦੇ
ਹਾਂ ਬਿਲਕੁਲ ਬਿਲਕੁਲ ਅਸੀਂ ਅਗਰ ਮੇਰੀ ਗੱਲ ਸੁਹੂੰ ਅਸੀਂ ਬ ਚਾਏ ਇੱਛ ਹੀ ਹੈ ਹਾਂਜੀ ਇੱਛਾ ਹੈਗੀ ਉਹਦੇ ਅਕੋਰਡਿੰਗਲੀ ਕਰਨਾ ਚਾਹੀਦਾ ਹੈਗਾ ਵ ਤਾਂ ਕਿ ਬਈ ਜੇ ਅਸੀਂ ਕੁਛ ਕਰਾਂਗੇ ਤਾਂ ਹੀ ਸਾਡੇ ਬੱਚੇ ਬੱਚ ਸਿੱਖਣਗੇ ਉਹਨਾਂ ਨੂੰ ਦੱਸਾਂਗੇ ਕਿ ਸਭੀ
ਬਿਲਕੁਲ ਸਹੀ ਗੱਲ ਥੋੜਾ ਬਹੁਤ ਜਿਹੜਾ ਸਿੱਖਣਾ ਨਾ ਬੱਚਿਆਂ ਨੇ ਉਹ ਵੀ ਨੀ ਸਿੱਖਣਾ ਫਿਰ
ਬਸ ਉਹੀ ਹੈ ਨਾ ਉਹਨਾਂ ਨੂੰ ਦੂਸਰਿਆਂ ਦੇ ਪਰਿਵਾਰ ਦੇ ਪ੍ਰਤੀ ਕਿਵੇਂ ਪਿਆਰ ਹੈ ਕਿਵੇਂ ਇਕੱਠ ਦੇੈਣਾ ਚਾਹੀਦਾ ਹੈਗਾ ਵ ਇਕੱਠਾ ਰਹਿਣਾ ਚਾਹੀਦਾ ਹੈ ਕਿ ਕੁਛ ਕਰਨਾ ਮਾਂ ਪਿਓ ਤੋਂ ਪੁੱਛ ਕੇ ਕਰੋ ਰੀਤੀ ਰਿਵਾਜ਼ ਹਾਂਜੀ ਜੇ ਅਸੀਂ ਉਹਨਾਂ ਨੂੰ ਨਹੀਂੀ ਦੱਸਾਂਗੇ ਤਾਂ ਫੇਿਰ ਉਹਨਾਂ ਨੂੰ ਕਿੱਦਾਂ ਪਤਾ ਚੱਲੇਗਾ ਇਹ ਤਾਂ ਹੀ ਇੱਕ ਦੂਸਰੇ ਨੂੰ ਦੱਸਦੇ ਦੱਸਦੇ ਹੀ ਅੱਗੇ ਚੱਲਦੇ ਹੈਗੇ ਨੇ
ਹਾਂਜੀ ਇਹ ਤਾਂ ਹੈ ਜ਼ਰੂਰੀ ਹੈ
ਜ਼ਮਾਨੇ ਦੇ ਲੋਕੀ ਹੈਗੇ ਨੇ ਉਹ ਤਾਂ ਹਜੇ ਬੜਾ ਸੋਚ ਕੇ ਚੱਲਦੇ ਹੈਗੇ ਨੇ ਉਹ ਤਾਂ ਕਹਣਦਾ
ਫੈਮਲੀਆਂ ਚ ਵੱਡੇ ਜਿੜੇ ਬਜ਼ੁਰਗ ਬੈਠੇ ਉੱਠੇ ਨਾ ਆਪਣਾ ਪੂਰਾ ਕਰਾਉਂਦੇ ਰੀਤੀ ਰਿਵਾਜ ਨਾਲ ਸਾਰੇ ਕੰਮ ਬਿਲੁ ਉਹ ਕਰਾਉਂਦੇ ਅੱਜ ਵੀ ਹਾਂਜੀ
ਅੱਜ ਤੇ ਦੋ ਅੱਜ ਕੱਲ ਤੇ ਐਤਥ ਹੋੜੀ ਰਹਿ ਗਿਆ ਕਈ ਤੇ ਦੋ ਜਣੇ ਹੁੰਦੇ ਨੇ ਘ ਦੇ ਜਣੇ ਹੋਏ ਹਲਦੀ ਕੀਤੀ ਤੇ ਛੁੱਟੀ ਕਰ ਦਿੱਤੀ।
ਬਸ, ਬਸ, ਬਸ
ਹਾਂਜੀ, ਹਾਂਜੀ
ਬਸ ਇਹੀ ਹੈ ਕਿ ਵੱਡੇ ਹਾਂ ਵੱਡਿਆਂ ਦੇ ਹਿਸਾਬ ਨਾਲ ਥੋੜਾ ਜਿਹਾ ਚੱਲਣਾ ਚਾਹੀਦਾ ਬੱਚਿਆਂ ਨੂੰ ਵੀ ਅੱਜ ਅੱਜ ਕੱਲ ਜੇ ਆਪਾਂ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤੇ ਉਹਨਾਂ ਨੂੰ ਤਾਂ ਹੀ ਪਤਾ ਲੱਗ ਗੂਗਾ ਜੇ ਨਹੀਂ ਕੁੱਝ ਦੱਸਾਂਗੇ ਤੇ ਫੇਰ ਉਹਨਾਂ ਨੂੰ ਵੀ ਕੀ ਪਤਾ ਲੱਗੇਗਾ।
ਹਾਂ ਬਸ ਉਹੀ ਨਾ ਤਿਉਹਾਰਾਂ ਨੂੰ ਵੀ ਏਦਾਂ ਹੀ ਹੈ ਦੀਵਾਲੀ ਹੈ ਚਲੋ ਪਟਾਕੇ ਕੇ ਲਿਆਏ ਤੇ ਦੀਵਾਲੀ ਪਟਾਕੇ ਲਿਆਏ ਤੇ ਦੀਵਾਲੀ ਮਨਾ ਹਾਂ ਕੀ ਹੈਗੀ ਏ ਕੀ ਬਸ ਇਹ ਪਤਾ ਲਕਸ਼ਮੀ ਮਾਤਾ ਦੀ ਪੂਜਾ ਹੁੰਦੀ ਸੀ, ਪਰ ਇਹ ਨੀ ਪਤਾ ਕਿ ਕਿਹੜੇ ਪਰਪਜ਼ ਤੇ ਤਿਉਹਾਰ ਮਨਾਏ ਜਾਂਦੇ ਨੇ, ਹੋਲੀ ਕਿਉਂ ਹੋਈ। ਕੇ ਫਲਾਨ ਕੀਏ ਜੇ ਉਹ ਸਾਰੇ ਅਸੀਂ। ਥੋੜ੍ਹੇ ਬਹੁਤਾ ਦੱਸਾਂਗੇ ਰੀਤੀ ਰਿਵਾਜ ਕਿ ਬਈ ਇਹਦਾ ਇਹ ਦਹਿਣ ਕਿਉਂ ਕੀਤਾ ਸੀ ਅਸੀਂ। ਕਿਉ ਹੋਇਆ ਸੀ ਕਿਵੇਂ ਜਿਵੇਂ ਲੋਹੜੀ ਦਾ ਲਾ ਲਓ ਸਾਡੇ ਵਿੱਚ
ਹਾਂਜੀ
ਪਹਿਲੇ ਤੇ ਪਹਿਲੇ ਤੇ ਤੁਡੇ ਸਾਹਮਣੇ ਪੂਰਾ ਕਰੀਦਾ ਹੁੰਦਾ ਸੀ ਸਾਰੇ ਇਕੱਠੇ ਹੋ ਕੇ ਖੁੰਨਬਾ ਇਕੱਠਾ ਹੋ ਕੇ ਕ ਕਹਦਾ ਸੀ ਬਸ ਅੱਜ ਤੇ ਬਸ ਉਹੀ ਹੈ ਨਾ ਅੱਜ ਕੱਲ ਕੋਈ ਹੈ ਹੀ ਨਹੀਂ ਹੈਗਾ ਕਿਸੇ ਦਾ ਵੀ
ਹਾਂਜੀ
ਬਸ ਇਹੀ ਇਹੀ ਸਭ ਹੈਗਾ। ਕਿ ਬਸ ਸਾਨੂੰ ਆਪਣੇ ਤਿਉਹਾਰਾਂ ਨੂੰ ਨਹੀਂ ਛੱਡਣਾ ਚਾਹੀਦਾ ਆਪਣੇ ਰੀਤੀ ਰਿਵਾਜਾਂ ਨੂੰ ਆਪਣੇ ਅਕੋਰਡਿੰਗਲੀ ਜਿਹੜੇ ਸਾਡੇ ਪੁਰਾਣੇ ਹੈਗੇ ਨੇ ਉਹਨਾਂ ਦੇ ਮੁਤਾਬਿਕ ਹੀ ਸਾਨੂੰ ਚੱਲਣਾ ਚਾਹੀਦਾ ਹੈਗਾ ਵੇ, ਚਲੋ ਠੀਕ ਹੈ ਫੇਰ ਗੱਲ ਕਰਾਂਗੇ।
ਫੇਰ ਕਰਾਂਗੇ ਜੀ ਫੇਰ ਕਰਾਂਗੇ ਠੀਕ ਹੈ ਜੀ।
ਪ੍ਰਸ਼ਾਦ ਛਕੋ।